ਹੈਲੋ। ਹੈਲੋ।
ਹੈਲੋ, ਹਾਂਜੀ ਸਸ਼੍ਰੀ ਕਾਲ ਜੀ।
ਹੋਰ, ਕੀ ਹਾਲ-ਚਾਲ ਏ?
ਬਾੱਸ ਵਦੀਆ ਜੀ ਵਦੀਆ।
ਬਾੱਸ ਹਾਂਜੀ ਵਦੀਆ-ਵਦੀਆ, ਹੋਰ ਘਾਰ ਪਰਿਵਾਰ ਸਬ ਵਦੀਆ?
ਸਬ ਵਦੀਆ, ਸਬ ਠੀਕ ਐ।
ਹੋਰ ਕੀ, ਬਾ ਕੁੱਛ ਨੀ ਬੈਠੇ ਸੀ ਖਾਨਾ ਖਾ ਕੇ, ਹੂੰ।
ਅੱਛਾ-ਅੱਛਾ, ਹਾਂ ਹੋ ਗੇਆ ਡਿਨਰ ਤੂਆਡਾ।
ਹਾਂਜੀ-ਹਾਂਜੀ ਹੋ ਗੇਆ ਸਾਡਾ ਖਾਨਾ, ਹੂੰ।
ਆੱਜ ਕੀ ਬਣਾਏਆ ਤੂਸੀ?
ਬਾੱਸ ਬੱਚੇ ਜੋ ਖਾ ਲੈਨ ਓਈ ਬਨਾ ਲਈਦੈ, ਬੱਚੇਆਂ ਦਾ ਤੂਆਨੂੰ ਪਤੈ ਅੱਜ-ਕੱਲ ਬੱਚੇਆਂ ਸ ਪੁੱਛੋ ਨਾ, ਬੱਚੇ ਤਾਂ ਕੈਨਗੇ ਬਾੱਸ ਸਬਜੀਆਂ ਸਾਨੂੰ ਦੋ ਨਾ।
ਬੱਚੇਆਂ ਦੀ ਫੇਵਰੇਟ ਡਿਸ਼ਿਸ ਬਨਨੀਆਂ ਚਾਈਦੀਐਂ, ਹਾਂਜੀ।
ਨੀ ਬਸ ਉਹਨਾਂ ਨੂੰ ਹੁੰਦਾ ਬਾਹਰ ਦਾ ਖਾਣ ਨੂੰ ਦੇ ਦੋ ਬਸ ਸਾਨੂੰ ਬਾਹਰ ਦਾ ਖਵਾਈ ਜਾਓ ਕਦੀ ਮੋਮੋਜ਼ ਖੁਵਾ ਦੋ, ਕਦੀ ਪੀਜ਼ੇ ਖੁਵਾ ਦੋ, ਕਦੀ ਬਰਗਰ ਖੁਵਾ ਦੋ ਬਸ ਏ ਚੀਜ਼ਾਂ ਦੇ ਦੋ ਖੁਸ਼ ਹੋ ਜਾਣਗੇ, ਸਬਜ਼ੀ ਨਾ ਸਬਜ਼ੀ ਨਾ ਕਹੋ ਤੁਸੀਂ ਖਾਣ ਨੂੰ
ਬਸ ਘਾਰ ਦੀ ਰੋਟੀ ਚੰਗੀ ਨੀ ਲੱਗਦੀ ਨਾ ਬਾਹਰ ਦਾ ਹੀ ਅੱਛਾ ਲੱਗਦਾ ਹਮ
ਅੱਜ ਕੱਲ ਇਏ ਮੋਮਸ ਦਾ ਤਾਂ ਇੰਨਾ ਸ਼ੌਕ ਹੈ ਨਾ ਬੱਚਿਆਂ ਨੂੰ ਪਤਾ ਨੀ
ਉਹੀ ਗੰਦੇ ਹੈ ਗੰਦਾ ਮੈਦਾ ਯੂਜ ਹੁੰਦਾ, ਬੱਚੇ ਉਹੀ ਖਾ ਕੇ ਖ਼ੁਸ਼ ਹੈ ਬਸ ਬਾਹਰ ਦੇ ਸਪਰਿੰਗ ਰੋਲਸ ਡੋਸੇ ਮੋਮੋਸ ਬਸ ਇਹ ਹੀ ਚੀਜ਼ਾਂ
ਔਕੇ ਬੱਸ ਪੁੱਛੋ ਨਾ, ਅੱਗੇ ਹੁੰਦਾ ਸੀਗਾ ਪਹਿਲੇ ਜਿਵੇਂ ਕੀ ਇੱਕ ਖਾਲੀ ਸਮੋਸੇ ਤੇ ਬ੍ਰੈਡ ਹੁੰਦੀ ਸੀ ਇਨਾ ਬਸ ਇਹੀ ਚੀਜ਼ਾਂ ਹੁੰਦੀਆਂ ਸੀ, ਜਾਂ ਪਕੌੜੇ ਬਣਾ ਲਏ ਅੱਜ ਕੱਲ ਤੇ ਇੰਨੀਆਂ ਚੀਜ਼ਾਂ ਚੀਜ਼ਾਂ ਹੋ ਗਈਆਂ ਨੇ ਕੁੱਝ ਕਹਿਣ ਦੀ ਹੱਦ ਨੀ, ਸਾਰੀਆਂ ਤਕਰੀਬਨ ਮੈਂਦੇ ਨਾਲ
ਹਾਂਜੀ ਹੁਣ ਮੈਂਦਾ ਹੀ ਤਾਂ ਨੁਕਸਾਨ ਕਰਦਾ ਸਾਰੀ
ਹਾਂਜੀ ਹਾਂ ਹਾਂ ਕਿੰਨਾ ਨੁਕਸਾਨ ਦਿੰਦਾ ਨਾ ਸਰੀਰ ਨੂੰ ਠੰਡਾ ਹੋ ਕੇ ਜੰਮ ਜਾਂਦਾ ਸਾਰਾ ਹੋਏ ਸੁਬਹ ਉੱਠ ਕੇ ਕਹਿਣਗੇ, ਸਾਨੂੰ ਮੈਗੀ ਦੇ ਦੋ ਬੰਦਾ ਪੁੱਛੇ ਮੈਗੀ ਖਾਓਗੇ ਤਾਂ ਮੈਗੀ ਠੰਡੀ ਮੈਗੀ ਕਿੱਥੇ ਹਜਮ ਕੋਈ ਹੁੰਦੀ ਹੈ
ਹਾਂਜੀ ਹਾਂਜੀ ਮੈਗੀ ਤਾਂ ਬਹੁਤ ਅੱਜ ਕੱਲ੍ਹ ਟੀ ਵੀ ' ਵੀ ਬਹੁਤ ਆ ਰਿਹਾ, ਬਹੁਤ ਗੰਦੀ ਮੈਗੀ ਹੈ ਬੱਚੇ ਛੱਡਦੇ ਨੀ, ਮੈਗੀ ਰੋਜ਼ ਦੇ ਦੋ ਇਹਨਾਂ ਨੂੰ
ਮੈਗੀ ਦੇ ਦੋ ਪਾਸਤਾ ਦੇ ਦੋ ਉਹ ਫਲਾਣਾ ਲੈ ਕੇ ਆਇਆ, ਤੇ ਉਹ ਲੈ ਕੇ ਆਇਆ ਜਦਕਿ ਸਕੂਲ ਵਿੱਚ ਹਜੇ ਹਾਂ, ਸਕੂਲ ਵਿੱਚ ਮਨਾ ਹੈ, ਤਾਂ ਵੀ ਕਹਿਣਗੇ ਨਹੀਂ ਅਸੀਂ ਖਾ ਸੁਕੇ ਜੇ ਖਾ ਲਾਂਗੇ, ਚੋਰੀ-ਚੋਰੀ ਖਾ ਲਾਂਗੇ, ਸ ਸਮਝਦੇ ਹੀ ਨਹੀਂ, ਕੀ ਕਰੀਏ।
ਚਲੋ, ਬੱਚਿਆਂ ਨੂੰ ਸ਼ੌਕ ਹੈ, ਖਾਾਈ ਜਾਣ ਦੋ, ਜੋ
ਆਹ, ਮਗਰ ਜੇ ਕਹਿ ਦੋ ਨਾ ਕੋਈ ਭਿੰਡੀ, ਤੋਰੀ ਕੁੱਝ ਖਾ ਲਓ, ਇਹ ਵੀ ਚੰਗੀਆਂ ਹੁੰਦੀਆਂ ਅੱਖਾਂ ਲਈ ਜਾਂ ਸਰੀਰ ਲਈ, ਨਾ ਜੀ, ਨਾ। ਨਾ ਜੀ ਨਾ, ਸਾਨੂੰ ਆਲੂ ਬਣਾ ਦਿਓ, ਫੇਰ ਕਹਿਣਗੇ।
ਹਾਂਜੀ, ਆਲੂ ਬਸ ਆਲੂ ਹੀ ਦੇਈ ਜ਼ੋ, ਸਾਰੀ ਸਬਜ਼ੀਆਂ'ਚ ਆਲੂ-ਆਲੂ।
ਹੋਰ ਕੀ, ਬੱਸ ਉਹ ਦੇ ਦਿਓ, ਬਸ ਇਹ ਹਰੀਆਂ ਸਬਜ਼ੀਆਂ ਤਾਂ ਖਾਣਗੇ ਹੀ ਨੀ।
ਹਾਂਜੀ-ਹਾਂਜੀ, ਬਸ ਓਹੀ ਵਧੀਆ ਚੀਜ਼ਾਂ ਖਣੀਆਂ ਨੀ, ਬਾਹਰ ਦੇ ਗੰਦ-ਮੰੰਦ ਖਾਈ ਜਾਣੇ ਬਸ। ਰਾਤੀ ਲੇਟ ਵੀ ਓਹੀ ਲੇਟ ਵੀ ਔਡਰ ਕਰ ਦੇਣਗੇ, ਇਹ ਖਾਣ ਨੂੰ ਦਿਲ ਕਰ ਰਿਹਾ, ਉਹ ਕਰ ਰਿਹਾ ਦਿਲ।
ਕਿੰਨਾ ਨੁਕਸਾਨ ਦਿੰਦਾ ਨਾ, ਦੇਖੋ ਸਰੀਰ ਨੂੰ ਕਿੰਨਾ ਨੁਕਸਾਨ ਦਿੰਦਾ।
ਹਾਂਜੀ, ਉਹ ਲੇਟ ਖਾਓ ਵੈਸੇ ਨੀ ਹਜ਼ਮ ਹੁੰਦਾ, ਫੇਰ ਡਾਇਜੈਸਟ ਵਿੱਚ ਪ੍ਰੋਬਲਮ
ਹਾਂ, ਉਹ ਤਾਂ ਹੈ ਹੀ ਏ, ਹਜ਼ਮ ਕਿੱਥੇ ਹੋਏਗਾ। ਫੇਰ ਉਹੀ ਹੈ, ਅੱਜਕੱਲ੍ਹ ਦੇਖੋ ਬੱਚਿਆਂ ਨੂੰ ਗੈਸਟ੍ਰਿਕ ਪ੍ਰੋਬਲਮ ਹੋ ਗਈ ਏ, ਕਿੰਨਾ ਉਹਨਾ ਨੂੰ। ਆਜ ਹੁੰਦਾ ਹੈ ਕਿੰਨਾ ਹੋਏ, ਪਹਿਲੇ ਕਦੀ ਹੋਇਆ ਸੀ ਬੱਚਿਆਂ ਨੂੰ ਕੁਛ, ਕੋਈ ਹੋਏ। ਅੱਜਕੱਲ੍ਹ ਕਿੰਨੀਆਂ ਬਿਮਾਰੀਆਂ ਹੋ ਗਈਆਂ ਨੇ, ਨਾਮ ਹੀ ਨੀ ਕਦੀ ਜਿਹਨਾਂ ਦੇ ਕਦੇ ਨਾਮ ਵੀ ਨਹੀਂ ਸੁਣੇ, ਉਹੋ ਜਿਹੀਆਂ ਬਿਮਾਰੀਆਂ ਹੋ ਗਈਆਂ।
ਉਹੀ ਤਾਂ ਬੱਚੇ ਸੁਣਦੇ ਕਿੱਥੇ ਹੈ, ਆਪਣੀ ਮਰਜ਼ੀ ਕਰਨੀ ਹੈ।
ਹਾਂ, ਉਹ ਤਾਂ ਹੈ ਸੁਣਦੇ ਹੀ ਨਹੀਂ ਬੱਚੇ। ਹਾਂ, ਉਹੀ ਤੁਸੀਂ ਹੈ ਆਓ ਘਰ ਦੀ ਬਣੀ ਚੀਜ਼ ਖਾਓ, ਕਿੰਨਾ ਫਾਇਦਾ ਦੇਵੇ ਤੁਹਾਨੂੰ।
ਓਹੀ ਹੈ ਨਾ, ਬਸ ਸਮਝਦੇ ਨਹੀ ਨਾ। ਕੋਈ ਪਰੌਂਠੀ ਖਾ ਲਓ ਕੁਛ ਖਾ ਲਓ, ਉਹ ਖਾਣੀ ਨੀ।
ਰੋਟੀ ਖਾ ਲਓ ਚਾਹੇ ਸਬਜ਼ੀ ਆਟੇ ਵਿੱਚ ਗੁੰਨ ਕੇ। ਕਿ ਬੰਦਾ, ਉਹ ਮਿੱਸੀ ਰੋਟੀ ਟਾਈਪ ਬਣਾ ਕੇ ਹਮ, ਚੱਲ ਜੇ ਕਦੀ-ਕਦੀ ਖਾਣੇ ਬੰਦਾ ਕੋਈ, ਚਲੋ ਘਰ ਦੇ ਬਣਾ ਲਏ ਨਾ, ਚਲ ਆਟੇ ਆਟੇ ਦੇ ਉਹ ਖਾ ਲਏ, ਬਹੁਤ ਫ਼ਰਕ ਹੁੰਦਾ।
ਬਸ ਓਹੀ, ਬੱਚੇ ਨਖਰੇ ਅੱਜਕਲ੍ਹ ਫੇਰ ਸਬਜ਼ੀ ਨਹੀ ਵਧੀਆ, ਵਧੀਆ ਫੇਰ ਮ ਪਸੰਦ, ਇਹ ਨੀ ਖਾਣਾ, ਉਹ ਨੀ ਖਾਣਾ ਬਸ।
ਹਾਂ, ਉਹ ਤਾਂ ਹੈ ਹੀ ਹੈ, ਉਹ ਵੀ। ਪਾਲਕ ਤਾਂ ਮੈਨੂੰ ਲੱਗਦਾ, ਅੱਜਕੱਲ੍ਹ ਬੱਚੇ ਖਾਂਦੇ ਪਾਲਕ ਵਗੈਰਾ ਹਾਂਜੀ-ਹਾਂਜੀ, ਵਧੀਆ।
ਪਾਲਕ ਤਾਂ ਲੰਘਦੀ ਨੀ ਇਹਨਾਂ ਦੇ ਅੰਦਰ, ਗ੍ਰੀਨ ਵੈਜੀਟੇਬਲਸ ਤਾਂ ਸਬਜ਼ੀਆਂ ਹਰੀਆਂ ਕਿੱਥੇ ਖਾਣੀਆ ਏਨਾ ਬੱਚਿਆਂ ਨੂੰ।
ਹਾਂ, ਦੇਖੋ ਕਿੰਨਾ ਫ਼ਾਇਦਾ ਨਹੀਂ ਤੇ ਪਾਲਕ ਦਾ।
ਹਾਂਜੀ-ਹਾਂਜੀ।
ਇਹ ਦੇਖੋ, ਖ਼ੂਨ ਵੀ ਵਧਾਉਂਦੀ ਹੈ, ਵੈਸੇ ਵੀ ਅੱਛੀ ਹੁੰਦੀ ਹੈ ਪਾਲਕ, ਅੱਖਾਂ ਲਈ ਵੀ।
ਅੱਖਾਂ ਲਈ ਵੀ, ਹਾਂਜੀ। ਬੱਚੇ ਖਾਂਦੇ ਹੀ ਨਹੀ, ਬੱਚਿਆਂ ਨੂੰ ਸਵਾਦ ਨੀ ਲੱਗਦੀ ਨਾ ਪਾਲਕ। ਨਾ ਸਾਗ ਮਰਜ਼ੀ ਨਾਲ ਖਾਣਗੇ। ਆਂਦੇ ਵੀ ਇਹੀ ਹੈ।
ਪਹਿਲੇ ਹੁੰਦਾ ਸੀ, ਮਾਵਾਂ ਜੋ ਦਿੰਦੀਆਂ ਸੀ, ਬੱਚੇ ਚੁੱਪ-ਚਾਪ ਖਾ ਲੈਂਦੇ ਸੀ ਚੱਲ ਹਾਂ। ਖਾਣੀ ਆ ਖਾ ਨਹੀਂ ਤੇ ਨਾ ਸਹੀ। ਹਾਂ, ਅੱਜਕੱਲ੍ਹ ਤਾਂ ਪੁੱਛ ਦੇ, ਹੋਰ। ਕੀ ਪੁੱਛੋ ਜੀ ਪਹਿਲੇ।
ਫਿਰ ਫਰਿਜਾਂ ਚ ਬੰਦ ਰੱਖਣੀਆਂ ਪੈਂਦੀਆਂ ਇਹ ਨੀ ਖਾਣਾ ਉਹ ਨੀ ਖਾਣਾ।
ਕਈ ਵਾਰ ਦੋ- ਦੋ, ਤਿੰਨ- ਤਿੰਨ ਸਬਜ਼ੀਆਂ ਬਣਾਉਣੀਆਂ ਪੈਂਦੀਆਂ ਪਤਾ ਵੱਡੇ ਬੇਟੇ ਨੇ ਖਾਣੀ ਨੀ ਹੈ। ਉਹਨੂੰ ਕੁਛ ਉਹਨ ਖਾਣੀ ਨਾ ਤੋਰੀ ਖਾਣੀ ਨਾ ਕੀਆ ਖਾਣਾ। ਨਾ ਕੋਈ ਪੜਥਾ ਖਾਣਾ ਕੁਛ ਨਹੀਂ ਖਾਣਾ ਉਹਦੇ ਲਈ ਫੇਰ ਕੁਛ ਹੋਰ ਬਣਾਓ।
ਹਾਂ ਬਸ ਫੇਰ ਆਲੂ ਹੀ ਰਹਿ ਗਏ ਇਹ ਸਬਜ਼ੀਆਂ ਲਈ ਖਾਣੀ ਤੇ ਫੇਰ ਆਲੂ ਬਣਾਓ ਬਸ ਹੋਰ ਕੀ ਕਰਨਾ।
ਫੇਰ ਆਪਣਾ ਦਿਲ ਕਰਦਾ ਕਈ ਵਾਰ ਇਹੋ ਜਿਹੀਏ ਨਾ ਹਲਕੀ- ਹਲਕੀ ਸਬਜ਼ੀ ਹੋਏ ਚਲ ਉਹ ਖਾਏ ਬੰਦਾ। ਮਗਰ ਬੱਚੇ ਕਿਹੜਾ ਸੁਣਦੇ ਨੇ ਬੱਚ ਹੈ ਹੀ ਨਹੀਂ।
ੳਹ ਆਪਣਾ ਹੀ ਹੈਵੀ ਹੋ ਜਾਂਦਾ ਇਹ ਚੀਜ਼ਾਂ ਖਾ ਕੇ।
ਹਾਂ- ਹਾਂ ਆਪਾ ਨੂ ਹਲਕੀ -ਹਲਕੀ ਕੋਈ ਲਵੀ ਜੀ ਸਬਜ਼ੀ ਖਾਈਏ ਹਲੀ ਬਸ ਉਹੀ ਹੈ ਨਾ ਬੱਚੇ ਸੁਣਦੇ ਹੀ ਨੀ ਗ ਕਈ ਵਾਰ ਤਾਂ ਮੈਂ ਕੀ ਕਰਦੀ ਹਾਂ ਮੈਂ ਤਾਂ ਆਟੇ ਵਿੱਚ ਗੁੰਨ ਕੇ ਨਾ ਜਿਹੜੀ ਸਬਜ਼ੀ ਹੁੰਦੀ ਹੈ ਮਿੱਸੀ ਰੋਟੀ ਖਾ ਲ ਲੋ ਮਿਸਸੀ ਰੋਟੀ ਬਣਾ ਕੇ ਦੇ ਦਦੇ ਆ ਉਹਨਾਂ ਪਤਾ ਹੀ ਨੀ ਲੱਗਦਾ।
ਹਾਂ ਉਹ ਤਾਂ ਮੈਸ਼ ਹੋਈਆਂ ਹੁੰਦੀਆਂ ਸਬਜ਼ੀਆਂ ਮਿਸੇ ਆ ਵੀ ਰੋਟੀ ਚ ਤਾਂ ਸਵਾਦ ਹੀ ਨਦੀ ਸਵਾਦ ਜਿਆਦਾ ਲੱਗਦੀਆਂ। ਸਗੋਂ ਉਨਾਂ ਨੂੰ ਪਤਾ ਨੀ ਲੱਗਦਾ ਕੀ ਪਾਇਆ ਵਿੱਚ ਕੀ ਨੀ ਪਾਇਆ
ਐ ਹੁੰਦਾ ਕਿ ਚੱਲ ਥੋੜ੍ਹੀ ਪ੍ਰੋਟੀਨ, ਨਿਊਟਰੀਨ ਵਗੈਰਾ ਚਲੋ ਬੱਚੇ ਨੂੰ ਦੇਨਾ ਐ ਹਾਂ। ਹੁਣ ਪਿੱਛੇ ਮੈਂ ਕੀ ਕੀਤਾ ਸਰਦੀਆਂ ਵਿੱਚ ਜਿਵੇਂ ਓ ਬੱਚੇ ਗੋਭੀ, ਗੁਭੀ ਤਾ ਖਾਂਦੇ ਨੀ ਐਵੇਂ ਮਟਰ, ਗੋਭੀ ਗਾਜ ਰ ਲੈ ਕੇ ਓਨਾਂ ਦੀ ਪਾਓ ਭਾਜੀ ਬਣਾ ਤੀ ਮੈ ਕਿਆ ਖਾ ਲੋ ਓ ਖੁਸ਼ ਹੋ ਕੇ ਖਾ ਲੀ। ਮੈਂ ਕਿਆ ਐ ਕਾਦੀ ਏ ਫੇਰ ਕੈਂਦੇ ਕਾਦੀ ਬਨਾਈ ਏ ਮੈਂ ਕਿਆ ਗੋਭੀ ਦੀ। ਹੈਂ ਅੱਛਾ ਓ ਖੁਸ਼ ਹੋ ਕੇ ਖਾਣ ਹਾਂ। ਹਾਂ, ਚੱਲ ਬੱਚਿਆਂ ਦੇ ਓ ਤਾ ਹੋ ਜਾਂਦੀ ਆ ਨਾ ਚੱਲ ਇਸੇ ਬਾਨੇ ਸਬਜ਼ੀ ਤਾਂ ਕੋਈ ਗਈ ਨਾ ਅੰਦਰ। ਐਂਜੀ ਹੁੰਦਾ ਮੈ ਗਰਮੀਆਂ ਚ ਵੀ ਐਂਜਈ ਕਰਦੀ ਆਂ ਘੀਆ ਪੇਠਾ ਪਾ ਕੇ ਪਾ ਕੇ ਪਾਓ ਭਾਜੀ ਬਨਾ ਤੀ ਚਲੋ ਖਾ
ਹਾਂ ਆਟੇ ਚ ਵੀ ਗੁਨ ਲੋ ਏ ਵੀ ਸਵਾਦ ਲੱਗਦੀ ਐ ਪਿਆਜ ਪਿਊਜ ਪਾ ਕੇ ਨਾ ਵਿੱਚ ਵੀ ਵੈਸੇ ਈ ਸਵਾਦ ਲੱਗਦੀ ਐ।
ਹੁੰ ਓ ਤਾ ਹੈ ਓ ਵੀ ਸਵਾਦ ਲੱਗਦੀ ਐ ਹਾਂ ਇੱਕ ਅੱਛਾ ਮੋਮੋਸ ਮੈ ਤਾ ਆਟੇ ਦੇ ਬਨਾ ਦੇਨੀ ਆ ਕਈ ਵਾਰ।
ਅੱਛਾ, ਹੁੰ। ਬੱਚੇ ਨੱਖਰੇ ਨਾਲ ਆਟੇ ਵਾਲੇ ਖਾਣੇ ਨੀ ਖਾਣੇ ਸਟੀਮ ਐ ਫਰਾਈਡ ਵੀ ਕਦੀ ਕਦੀ ਸਵਾਦ ਲੱਗਦੇ ਐਂ। ਬੈਠੇ ਬੈਠੇ ਕੈ ਦੇਣਗੇ ਪਾਓ ਭਾਜੀ ਖਵਾ ਦੋ। ਬਸ ਯਾ ਕੁੁਰਕੁਰੇ, ਮੋਮੋਸ ਆਂਦੇ ਐ ਕੁੁਰਕੁਰੇ, ਮੋਮੋਸ ਖਾਓ।
ਹਾਂ ਓ ਤਾ ਪੁੱਛੋ ਨਾ ਕੋਲ ਡਰਿੰਕ ਹੋ ਗੀ ਏ ਓ ਗੀ ਜਦਕਿ ਕਿੰਨਾ ਨੁਕਸਾਨ ਦੇਂਦਾ ਕੋਲਡ ਡਰਿੰਕ ਹੁੰ।
ਪੀਨੀ ਚਾਈਦੀ ਪਰ ਬੱਚੇ ਹੱਟਦੇ ਨੀ ਨਾ ਪੀਨ ਤੋਂ।
ਓਈ ਏ ਏਂਦੀ ਜਗ੍ਹਾ ਨੀਂਬੂ ਪਾਨੀ ਪੀ ਲੋ ਓ ਨੀ ਪੀਨਗੇ।
ਨਿੰਬੂ ਪਾਨੀ ਕਿੱਥੇ ਲੰਗਦਾ ਇਨਾਂ ਦੇ ਅੰਦਰ ਬੱਚਿਆਂ ਦੇ। ਹਾਂਜੀ, ਹਾਂਜੀ।
ਸਮਜਦੇ ਈ ਨੀ ਕੀ ਕਰੇ ਬਚ ਓ ਨਾ ਬੱਚਿਆਂ ਕਰਕੇ ਨਾ ਹਰ ਏਈ ਟੈਂਸ਼ਨ ਪਈ ਰੈਂਦੀ ਹਾਏ ਕੀ ਬਣਾਈਏ ਕੀ ਬਣਾਣਾ ਏ ਕੀ ਖਾਣਾ ਏ ਕੀ ਕਰਨਾ ਬਸ।
ਹਾਂਜੀ ਹਾਂਜੀ ਰਾਤ ਬੀਤਦੀ ਐ ਸਵੇਰ ਦੀ ਟੈਂਸ਼ਨ ਸਵੇਰ ਬੀਤਦੀ ਐ ਰਾਤ ਦੀ ਟੈਸ਼ਨ ਕੀ ਬਣਾਈਏ?
ਓ ਮੇਰੇ ਤਾ ਛੋਟੇ ਨੂੰ ਐਸੀ ਆਦਤ ਏ ਓ ਪੈਲੇ ਈ ਪੁੱਛਣਾ ਸ਼ੁਰੂ ਕਰ ਦਏਗਾ ਸਵੇਰੇ ਕੀ ਬਣਾਓਗੇ? ਰਾਤੀ ਕੀ ਬਣਾਓਗੇ, ਸ਼ਾਮੀ ਕੀ ਬਣਾਓਗੇ? ਉਨੂੰ ਫੇਰ ਮੈ ਕਾਂਗੀ ਅਜੇ ਇੱਕ ਟੈਮ ਦੀ ਤਾ ਖਾ ਲੈ ਤੂੰ ਪੈਲੇ ਟੈਨਸ਼ਨ ਦਈ ਜਾ ਦੂਜੇ
ਨਈ ਓ ਤਾ ਹੈ ਈ ਐ, ਬ ਚਿਆਂ ਨੂੰ ਪੈਲੇ ਟੈਸ਼ਨ ਹੋ ਜਾਂਦੀ ਐ ਰਾਤੀ ਖਾ ਕੇ ਸੋਣਗੇ ਸਵੇਰੇ ਕੀ ਬਣੇਗਾ? ਓ ਸਾਡੇ ਲੀ ਏ ਰੱਖਦੋ ਬਣਾ ਕੇ, ਸਾਡੇ ਲੀ ਓ ਰੱਖਦੋ।
ਅਸੀ ਪੁੱਛੀਏ ਨਾ ਜੇ ਕਈ ਵਾਰ ਕੀ ਸਬਜ਼ੀ ਕੀ ਬਣਾਈਏ? ਕੋਈ ਵੀ ਬਣਾ ਲੋੋ।
ਕੋਈ ਵੀ ਬਣਾ ਲੋੋ, ਬਣਾ ਦੋ ਤਾਂ ਫੇਰ ਖਾਣੀ ਨੀ।
ਫੇਰ ਖਾ ਪੀ ਕੇ ਕੈਨਗੇ ਏ ਕੀ ਬਨੁਦਾ ਫਲਾਣਿਆਂ ਦੇ ਘਰ ਚ ਇੰਨਾ ਕੁਛ ਬਣਦਾ ਏ
ਤਾਡੇ ਨੀ ਬਣਿਆ ਤਾਨੂੰ ਆਂਦਾ ਨੀ ਏ ਨੀ ਬਣਾਣਾ ਆਂਦਾ ਤੁਆਨੂੰ ਓ ਨੀ ਆਂਦਾ ਬਣਾਣਾ।
ਆ, ਮੈ ਕਾਂਗੀ ਕੋਈ ਇੱਕ ਚੀਜ ਦੱਸ ਸ ਤਾ ਦੋ ਨਾ ਕਿੜੀ ਕੋਈ ਨੀ ਬਣਾਈਏ ਸਬਜੀ ਓ ਵੀ ਨੀ ਦੱਸਨੀ।
ਬਸ ਆਪਣੀ ਮਰਜ਼ੀ ਨਾਲ ਜੋ ਬਣਾ ਦੋਗੇ, ਹੁਣ ਜਬਰਦਸਤੀ ਦਿਆ ਕਰੋ ਖਾ ਲਿਆ ਕਰਨ। ਏ ਵੀ ਖਾ ਲੋ, ਓ ਵੀ ਖਾ ਲੋ।
ਰੋਟੀ ਨੀ ਖਾਣੀ ਕੀ ਕਰੇ ਬੰਦਾ, ਫੇਰ ਟੈਨਸ਼ਨ ਹੁੰਦੀ ਆ ਹਾਏ ਰੋ
ਰ ਭੁੱਖੇ ਸੌਣਗੇ ਫੇਰ ਟੈਂਨਸ਼ਨ। ਸਾਡਿਆਂ ਨੂੰ, ਤਾਂ ਪਿਲਾਓ। ਪਲਾਓ ਪਸੰਦ ਹੈ, ਸਾਡਿਆਂ ਨੂੰ ਪਲਾਓ ਬਣਾ ਲੋ ਇਹ ਕਰਦੋ ਉਹ ਕਰਦੋ ਬਸ,। ਰਾਈਸ, ਜਿਨੇ ਮਰਜ਼ੀ ਦੇਈ ਜਾਓ।
ਵੇਲੇ ਕਹਿਣ ਗੇ, ਅਧ ਰਾਤੀ ਆਣਗੇ ਹੁਣ ਕੁਛ ਬਣਾ ਦੋ। ਭੁੱਖ ਲੱਗੀ ਏ।
ਕੁਛ ਬਣਾ ਕੇ ਸੋਣ ਦੇ ਟਾਈਮ ਫਿਰ ਭੁੱਖ ਲੱਗ ਜਾਂਦੀ ਹੈ ਇਹਨਾਂ ਨੂੰ। ਵੈਸੇ ਲੱਗਦੀ ਨੀ।
ਹਾਂ ਉਹੀ ਹੈ, ਨਾ ਬਸ ਹੁਣ ਇਹ ਬੁਰਾ ਹਾਲ ਹੈ, ਬੱਚਿਆਂ ਦਾ। ਹਾਂ ਉਹੀ ਕੀ ਕਰੇ ਬੰਦਾ ਸਮਝ ਹੀ ਨਹੀਂ ਆਉਂਦੀ ਜਨਾਨੀਆਂ ਨੂੰ ਤਾਂ ਵੈਸੇ ਹੀ ਸਾਰਾ ਦਿਨ ਟੈਸ਼ਨ ਪਈ ਰਹਿੰਦੀ, ਕੰਮ ਕਾਰਾ ਦੀ ਹਾਂ। ਹੋਰ ਵਧੀਆ। ਹੂ ਵਧੀਆ, ਵਧੀਆ ਹੂ। ਹਾਂਜੀ, ਹਾਂਜੀ, ਵਧੀਆ ਹਾਂਜੀ ਹਾਜੀ ਵਧੀਆ ਵਧੀਆ ਹਾਂ। ਹਾਂ ਉਹ ਇਹ ਬਸ ਇਹੀ ਹੈ, ਬੱਚਿਆਂ ਨੂੰ ਇਹ ਇਹ ਸਮਝਾਉਣਾ ਚਾਹੀਦਾ ਕਿ ਤੁਸੀਂ ਥੋੜ੍ਹਾ ਜਿਹਾ ਤਾਂ ਪੋਸ਼ਟਿਕ ਖਾਓ, ਤਾਂ ਕਿ ਤੁਹਾਨੂੰ ਇਹਦਾ ਫਾਇਦਾ ਹੋਵੇ।
ਬਸ ਪੋਸ਼ਟਿਕ ਇਹਨਾਂ ਦੇ ਅੰਦਰ ਜਾਏ ਆ ਤਾਂ ਹੀ ਹੈ, ਨਾ ਪੋਸ਼ਟਿਕ। ਖਾਣਾ ਹੀ ਨਹੀਂ ਲੰਗਣਾ।
ਨਾ ਮਲਾਈ ਖਾਣਗੇ, ਨਾ ਮਲਾਈ ਖਾਣਗੇ ਨਾ ਦੇਸੀ ਘਿਓ ਖਾਣਗੇ, ਸਾਨੂੰ ਸਮੈਲ ਆਉਂਦੀ ਹੈ ਜੀ।
ਸਮੈਲ ਆਉਂਦੀ ਹੈ, ਦੇਸੀ ਘਿਓ ਦਾ ਰੋਟੀ ਤੇ ਲਗਾਓ ਪੁੱਠਾ ਕਰ ਦੇਣਗੇ। ਏ ਘਿਉਂ ਲਾਇਆ, ਕਿਉ ਤੁਸੀਂ।
ਹਾਂ।
ਚੂਰੀ ਕੁੱਟ ਕੇ ਖਾ ਲੋ, ਅਚਾਰ ਨਾਲ ਖਾ ਲਓ ਨਹੀਂ ਸਬਜ਼ੀ ਖਾਣੀ ਨਹੀਂ ਜੀ, ਬਾਹਰ ਦਾ ਹੀ ਖਾਣਾ ਗੰਦਮੰਦ।
ਉਹੋ ਹੀ ਏ ਨਾ ਹਾਂ।
ਸਾਡੇ ਤਾਂ ਰਾਤੀ ਬਾਰਾਂ ਵਜੇ ਕਹਿ ਦੇਣਗੇ, ਪੀਜ਼ਾ ਔਡਰ ਅੋਡਰ ਕਰਦੋ, ਇਹ ਖਾਣਾ ਹਾਂਜੀ।
ਅਛਾ। ਚਲੋ ਹੋਰ ਸਭ ਵਧੀਆ ਸਭ ਠੀਕ ਹੈ ਹਾਂਜੀ ਠੀਕ ਹੈ, ਜੀ ਸਤਿ ਸ੍ਰੀ ਅਕਾਲ ਜੀ ਸਤਿ ਚਲ ਓਕੇ ਜੀ ਓਕੇਓਕੇ।